ਹੈਲੋ।
ਹੈਲੋ ਸਤਿ
ਸਤਿ ਸ੍ਰੀ ਕਾਲ ਜੀ ਕੀ ਹਾਲ ਚਾਲ ਹੈ?
ਬਸ ਵਧੀਆ ਜੀ ਤੁਸੀ ਦੱਸੋ ਹੋਰ।
ਹਾਂ ਬੜੀ ਵਧੀਆ ਜੀ। ਗਰਮੀ ਹੋਈ ਪਈ ਏ ਬਸ ਘਰ ਹੀ ਬੈਠੇ ਰਹਿੰਦੇ ਆਂ। ਕਿਤੇ ਜਾਣਾ ਹੁੰਦਾ ਐ। ਤੇ ਸਵੇਰੇ ਨਿਕਲਣੇ ਆਂ ਠੰਡੇ ਠੰਡੇ ਜਾਂ ਫਿਰ ਸ਼ਾਮੀ ਪੰਜ ਛੇ ਵਜੇ ਦੇ ਬਾਅਦ।
ਹਾਂਜੀ ਹਾਂਜੀ।
ਹੂੰ।
ਹੋਰ ਮੈਂ ਵੀ ਏਸੀ ਬਾਰੇ ਗੱਲ ਕਰਨੀ ਸੀ ਬਈ ਗਰਮੀ ਹੋ ਰਹੀ ਏ। ਤੇ ਘਰ ਲਵਾਉਣਾ ਜੀ ਏ ਸੀ ਜਾਂ ਫਿਰ ਕੋਈ ਕੂਲਰ ਵਗੈਰਾ ਪੱਖਾ ਸੋਚ ਰਹੇ ਸੀ ਘਰ ਦੇ। ਹੂੰ ਨਹੀਂ ਉਹ ਪੱਖਾ ਦੂਸਰੇ ਵਾਲਾ ਜਿਹੜਾ ਨਵੇਂ ਨੀ ਆ ਰਿਹਾ ਜੀ। ਜਿਹੜੇ ਆਟੋਮੈਟਿਕ ਜੇ ਹੈਗੇ ਨੇ ਏ ਆਈ ਵਾਲੇ ਜਿਹੜੇ ਰਿਮੋਟ ਨਾਲ ਚੱਲ ਜਾਂਦੇ ਨੇ।
ਹਾਂ ਉਹ ਏ ਆਈ ਤੇ ਨਹੀ ਬੋਲਦੇ ਔ, ਰਿਮੋਟ ਵਾਲਾ ਪੱਖਾ ਬੋਲਦੇ ਆ ਉਹਦੇ ਚ ਕਈਆਂ ਚ ਲਾਈਟ ਵੀ ਲੱਗੀ। ਹਾਂਜੀ
ਹੂੰ-ਹੂੰ, ਤੇ ਉਹਦਾ ਹੀ ਪੁੱਛਣਾ ਸੀ ਬਈ, ਕਿਹੜਾ ਮਤਲਬ ਕੀ ਚੀਜ਼ ਹੋਈਏ ਨਹੀਂ ਹਾਂ ਬਸ ਸਪੀਡ ਜਿਹੀ ਘੱਟ ਘੱਟ ਹੈਗੀ ਹੈ, ਜਿਵੇਂ ਗਰਮੀ ਲੱਗਦੀ ਚਲਾਓ ਨਾ ਤਾਂ ਵੀ ਬੜੀ,
ਦੇਖੋ, ਪਤਾ ਕੀ ਹੈ। ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਕਿ, ਤੁਹਾਡਾ ਪੁਰਾਣਾ ਪੱਖਾ ਅਗਰ ਰਿਪੇਅਰ ਹੋ ਸਕਦਾ ਨਾ।
ਹਾਜੀ,
ਚੀਜ਼ਾਂ ਨਾ ਬੜੀ ਸਟਰੋਂਗ ਹੁੰਦੀਆਂ ਸੀ ਪਹਿਲੇ
ਅੱਛਾ ਹਾਂਜੀ ਹਾਂਜੀ,
ਕੋਪਰ ਵਧੀਆ ਪਿਆ ਹੁੰਦਾ। ਓਰੀਜਨਲ,
ਹੂੰ-ਹੂੰ,
ਆਪਣਾ ਕਈ ਵਾਰੀ ਕੀ ਹੁੰਦਾ ਕਪੈਸਟਰ ਹੁੰਦਾ ਇਹਦੇ ਵਿੱਚ, ਉਹ ਹੋ ਜਾਂਦਾ ਵੀਕ ਦੋ ਤਿੰਨ ਸਾਲ ਬਾਅਦ ਉਹਨੂੰ ਬਦਲਣਾ ਪੈਂਦਾ। ਪਹਿਲਾਂ ਤਾਂ ਦੇਖੋ ਕਪੈਸਟ ਕਿਸੇ ਬੰਦੇ ਨੂੰ ਬੁਲਾਓ। ਬਿਜਲੀ ਵਾਲੇ ਨੂੰ ਠੀਕ ਹੈ ਉਹ ਚੈੱਕ ਕਰ ਲੇਗਾ ਆਪਣੇ, ਹਿਸਾਬ ਨਾਲ ਕਿ ਕੰਪਸਟਰ ਖਰਾਬ ਹੈ ਮਾਈਨਗ ਹੈ। ਹਾਂ ਅਗਰ ਤੁਹਾਨੂੰ ਲੱਗ ਰਿਹਾ ਕਿ ਖਰਚ, ਬਚਾ ਜੋ ਹੈ ਦੋ ਸੌ ਤਿੰਨ ਸੌ ਦੇ ਵਿੱਚ ਠੀਕ ਹੋ ਜਾਏਗਾ ਜੋ ਤੁਹਾਡਾ ਬਜਟ ਹੈ। ਤੇ ਤੁਸੀਂ ਠੀਕ ਕਰਾ ਲਓ ਅਗਰ ਅਗਰ, ਬਜਟ ਹੈਗਾ ਜ਼ਿਆਦਾ, ਫੇਰ ਤੁਸੀਂ ਨਵਾਂ ਪੱਖਾ, ਵੱਖਰੀ ਪਲੈਨਿੰਗ ਕਰਨਾ। ਹੋਰ, ਜੋ ਤੁਸੀਂ ਇਹ ਰਿਮੋਟ ਵਾਲੇ ਪੱ ਖੇ ਦੀ ਗੱਲ ਕਰ ਰਹੇ ਹੋ ਨਾ ਜੀ ਇਹ, ਮੇਰੇ ਹਿਸਾਬ ਨਾਲ ਤਾਂ ਸ਼ੋਸੈ ਬਾਜ਼ੀਆਂ ਆ ਗਈਆਂ।
ਅੱਛਾ,
ਹਾਂ ਬਸ ਇਹ ਹੁੰਦਾ ਰਿਮੋਟ ਨਾਲ ਚਲਾ ਰਹੇ ਆ ਉੱਠਣਾ ਨੀ ਪੈ ਰਿਹਾ ਐਸੀ ਕੋਈ ਉਹਦੇ ਨਾਲ ਪਰ ਉਹਦੀ ਮੈਂ ਸਪੀਡ ਦੇਖੀ ਨਹੀਂ ਮੈਂ ਇੱਕ ਦੋ ਜਗ੍ਹਾ ਗਿਆ। ਉਹਦੀ ਕੋਈ ਸਪੀਡ ਹੀ ਨਹੀਂ ਬਣਦੀ। ਕੋਈ ਮਜ਼ਾ ਹੀ ਨਹੀਂ ਆਉਂਦਾ।
ਅੱਛਾ -ਅੱਛਾ
ਹਾਂ ਪੱਖਾ ਲੈਣਾ ਨੋਰਮਲ।
ਹਮ
ਹਾਂ ਜਿਸ ਤਰ੍ਹਾਂ ਓਰੀਐਂਟ ਦੇ ਲੈ ਸਕਦੇ ਹੋ ਹੈਵਲ ਤੇ ਲੈ ਸਕਦੇ ਹੋ। ਅੱਛੇ ਬ੍ਰਾਂਡ ਹੈ। ਤੇ ਇਹਦਾ ਪੱਖਾ ਲੈਣਾ ਔਰ ਐਮਆਰਪੀ ਦੇਖ ਕੇ ਲੈਣਾ।
ਆਰ ਪੀ ਐਮ ਕੀ ਹੁੰਦਾ?
ਆਰਪੀਐੱਮ ਦਾ ਮਤਲਬ ਹੁੰਦਾ ਰਾਊਂਡ ਪਰ ਮਿਨਟ।
ਅੱਛਾ -ਅੱਛਾ
ਠੀਕ ਹੈ ਨਾ। ਰਾਊਂਂਡ ਪਰ ਮਿੰਟ ਮਤਲਬ? ਕਿਸੇ ਵੀ ਮੋਟਰ ਦੀ ਕਿਸੇ ਵੀ ਚੀਜ਼ ਜੋ ਘੁੰਮਣ ਵਾਲੀ ਚੀਜ਼ ਹੁੰਦੀ ਹੈ ਨਾ। ਉਹਦੇ ਚੱਕਰ ਹੁੰਦੇ ਆ ਇੱਕ ਮਿੰਟ। ਕਿੰਨੇ ਚੱਕਰ? ਉਹਨੂੰ ਬੋਲਦੇ ਆਰ ਪੀ ਐਮ। ਰਾਊਂਡ ਪਰ ਮਿਨਟ। ਤੇ ਚੌਦਾਂ ਸੌ ਆਰ ਪੀਐਮ ਜਾਂ ਬਾਰਾਂ ਸੌ ਆਰ ਪੀਐਮ ਦੇ ਪੱਖੇ ਆਂਦੇ ਆ।
ਹਮ ਹਮ
ਅਤੇ ਤੁਸੀਂ ਜਿਹਦੇ ਵੱਧ ਤੋਂ ਵੱਧ ਆਰ ਪੀ ਐੱਮ ਆਉਣਗੇ ਤੁਸੀਂ ਉਹ ਪੱਖਾ ਲੈਣਾ ਅਗਰ ਨਵਾਂ ਲੈਣ ਦੀ ਜ਼ਰੂਰਤ ਪਈ ਏ। ਠੀਕ ਏ ਜੀ ਉਸ ਤੋਂ ਬਾਅਦ ਹੈਗਾ ਕਿ ਤੁਹਾਡੇ ਕਮਰੇ ਦੀ ਹਾਈਟ ਕਿੰਨੀ ਹੈ ਅਗਰ ਤੇ ਤੁਹਾਡੇ ਕਮਰੇ ਦੀ ਜੋ ਹਾਈਟ ਹੈ ਨੋਰਮਲੀ ਹੁੰਦੀ ਹੈ। ਆਪਣਾ ਦਸ ਬਾਰਾਂ ਫੁੱਟ।
ਹਾਂਜੀ
ਠੀਕ ਏ ਤੇ ਅਗਰ ਮੰਨ ਲਓ ਹਾਈਟ ਜਿਆਦਾ ਹੋਵੇ ਫਿਰ ਪੱਖਾ ਜਿਹੜਾ ਹੈ ਨਾ ਪੱਖੇ ਦੀ ਜੋ ਰੋਡ ਹੁੰਦੀ ਹੈ ਵੀ ਉੱਪਰੋਂ ਹੈਂਗ ਹੋ ਕੇ ਲਟਕਾਉਂ ਹਨਾ ਉਹ ਤੁਸੀਂ ਰੋਡ ਨਾਲ ਲੰਮੀ ਵੀ ਲਗਾ ਲੈਣਾ ਤਾਂ ਕਿ ਪੰਖਾ ਥੋੜ੍ਹਾ ਨੀਚੇ ਨੂੰ ਆ ਜਾਵੇ ਤੇ ਹਵਾ ਅੱਛੀ ਲੱਗੇ।
ਹਾਂਜੀ ਹਾਂਜੀ
ਹੁਣ ਮੈਨੂੰ ਨਈ ਪਤਾ ਤੁਹਾਡਾ ਪਹਿਲੇ ਕਿਵੇਂ ਲੱਗਿਆ ਹੋਇਆ ਸੀ? ਹੈ ਨਾ। ਅੱਛਾ ਉਸ ਤੋਂ ਬਾਅਦ ਹੈਗਾ ਕਿ ਅਹ ਗਰਮੀਆਂ ਜਿਸ ਤਰ੍ਹਾਂ ਹੁਣ। ਮਈ, ਜੂਨ ਮਹੀਨੇ ਮਈ ਹੁਣ ਨਿਕਲਿਆ ਤੇ ਜੂਨ ਚੱਲਦਾ ਪਿਆ। ਤੇ ਤੁਹਾਡੀ ਜੋ ਉੱਪਰ ਲੈਂਟਰ ਹੈਗਾ। ਉਹ ਲੈਂਟਰ ਦੇ ਉੱਪਰ ਕੁੱਛ ਹੋਇਆ ਹੋਇਆ ਜਾਂ ਸਿਰਫ, ਲੈਂਟਰ ਉੱਪਰ ਨੇ ਉੱਪ ਕੁਛ ਉੱਪਰ ਕੰਸਟਰਕਸ਼ਨ ਕੀਤੀ ਹੋਈ ਹੈ, ਇਹ ਸਿੱਧਾ ਦੁੱਪ ਲੱਗਦੀ ਹੈ ਲੈਂਟਰ ਨੂੰ
ਨਹੀਂ ਉਹ ਇੱਕ ਲੇਅਰ ਚ ਪਾਈ ਹੋਈ, ਉਹ ਗਰਮੀ ਨੂੰ ਗਰਮੀ ਤੋਂ ਬਚਣ ਵਾਸਤੇ ਇੱਕ ਪਤਲੀ ਜੀ, ਜਿਵੇ ਉਹ ਇਟੀ ਮਟੀ ਰਗਤ ਇਟਾ ਰੱਖ ਕੇ, ਉਤੋ ਉਹਨੂੰ ਸੀਮੈਂਟ ਨਾਲ ਭਰਤਾ,
ਹਾਂ ਚਲੋ ਪਤਾ ਕੀ ਹੈ, ਗਰਮੀ ਚ ਫਿਰ ਵੀ ਜੋ ਉੱਪਰ ਇੱਟਾਂ ਉੱਟਾਂ ਲੱਗੀਆਂ ਹੁੰਦੀਆਂ ਸੀਮੈਂਟ ਉਹ ਹੀਟ ਤੇ ਓਬਜ਼ਰਵ ਕਰ ਲੈਂਦੀ ਹੈ ਨਾ, ਉਹ ਹੀਟ ਫੇਰ, ਰਾਤ ਤਾਂ ਕਰਨ ਦੀ ਹੈ, ਰਾਤੀ ਬਾਰਾਂ ਇੱਕ ਵਜੇ ਤੱਕ ਪਕੜ ਕੇ ਰੱਖ। ਵਧੀਆ ਹੀਟ ਧੀਰੇ ਧੀਰੇ ਛੋੜਦੀ, ਉਹ ਹੀਟ ਫਿਰ ਪ ਮਹਿਸੂਸ ਹੁੰਦੀ ਹੈ ਹਨਾ।
ਹਾਂ ਹਾਂ ਬਿਲਕੁਲ,
ਕੰਮ ਕਰ ਸਕਦੇ ਹੋ ਰਾ ਰਾਤੀ ਜਿਸ ਤਰ੍ਹਾਂ ਸ਼ਾਮ ਹੋ ਗਏ ਨਾ ਛੇ ਸੱਤ ਵੱਜ ਗਏ। ਆਪਣਾ ਮੋਟਰ, ਚਲਾਓ, ਪਾਣੀ ਵਾਲੀ ਠੰਡਾ, ਪਾਣੀ ਆ ਜਾਏਗਾ ਤਾਜ਼ੀ ਮੋਟਰ ਚਲਾਓਗੇ ਤੇ,
ਹਾਂਜੀ ਹਾਂਜੀ,
ਤਾਜ਼ੇ ਪਾਣੀ ਦਾ ਪੈਪ ਲਾ ਕੇ, ਛੱਤ ਤੇ ਮਾਰ ਦਿਓ।
ਹੂੰ,
ਠੀਕ ਹੈ ਤਾਂਕ ਸਿੱਕਾ ਛਾਤ ਦਾ ਜੋ ਹੈ।
ਹਾਂਜੀ ਹਾਂਜੀ, ਬਿਲਕੁ ਦਾ ਵੀ ਠੀਕ ਹੈ।
ਹਾਂ, ਤਾਂ ਕਿ ਸਿੱਕਾ ਆਪਣਾ ਸਾਰਾ ਪਾਣੀ ਗਰਮੀ ਜੋ ਹੈ। ਗਰਮੀ ਨਾਲ ਆਪਣਾ ਵਾਸ਼ਪਿਤ ਹੋ ਜਾਏਗਾ, ਗਰਮੀ ਨਿਕਲ ਜਾਏਗੀ ਛੱਤ ਦੀ ਨਾ ਤੇ ਇੱਕ ਤਾਂ ਤਰੀਕਾ ਹੈ ਦੇਸ਼, ਸੀਜਾ, ਠੀਕ ਹੈ ਦੂਸਰਾ, ਅਗਰ ਤੁਸੀਂ ਛੱਤ ਦੇ ਉੱਪਰ ਵਾਈਟ ਚੁੱਲਾ ਚੂਨੇ ਦਾ ਉਹ ਲੇਪ ਕਰਵਾ ਲਓ।
ਅੱਛਾ-ਅੱਛਾ, ਉਹ ਸੁਣਿਆ ਸੀ। ਮੈਂ ਉਹ ਮੈਂ ਆਪਣੇ ਦੋਸਤ ਘਰ ਗਿਆ ਸੀ, ਨਾ ਤੇ ਉਹ ਮਕਾਨ ਜਿਹਾ ਬੰਦ ਤੇ-ਤੇ ਓ ਮੈਂ ਪੁੱਛਿਆ ਸੀ ਐ ਮਤਲਬ ਕੀ ਕਰਾ ਰੇ ਨੇ ਦੱਸਦੇ ਪਏ ਸੀ ਬਈ ਜਿਹੜੀ ਕਮਰੇ ਚ ਜਿਹੜੀ ਹੈਗੀ ਆ ਨਾ ਗਰਮੀ ਓ ਘੱਟ ਰਏਗੀ ਤੇ ਰਏਗਾ
ਹਾਂ ਉਹ ਪਤਾ ਕੀ ਟ ਉਹਦਾ ਟੈਕਨੀਕਲ ਰੀਜਨ ਏ ਐ ਕਿ ਜੋ ਦੁਪ ਹੈਗੀ ਐ ਨਾ ਸੂਰਜ ਦੀ
ਹਾਂਜੀ।
ਤਾਂ ਤੁਸੀਂ ਮੰਨ ਲੌ ਕੋਈ ਕਾਲਾ ਕੱਪੜਾ ਹੋਏਗਾ ਕੋਈ ਕਾਲੀ ਰੰਗ ਦੀ ਕੋਈ ਵੀ ਦੀਵਾਰ ਕੋਈ ਵੀ ਚੀਜ਼ ਹੋਏਗੀ ਨਾ ਉਹਨੂੰ ਓ ਕਾਲਾ ਰੰਗ ਜਿਹੜਾ ਨਾ ਓ ਹੀਟ ਨੂੰ ਓਬਜ਼ਰਵ ਕਰ ਲੈਂਦਾ ਦੂਪ ਨੂੰ। ਠੀਕ ਐ ਤੇ ਓ ਇਸ ਕਰਕੇ ਜਾਦਾ ਗਰਮ ਹੋ ਜਾਂਦਾ ਓ ਲੇਕਿਨ ਜੋ ਚਿੱਟਾ ਕੱਪੜਾ ਹੈਗਾ ਓ ਸਾਰੇ ਪ੍ਰਕਾਸ਼ ਨੂੰ ਪਰਾਵਰਤਿਤ ਯਾਨੀ ਕਿ ਵਾਪਿਸ ਲੁਟਾ ਦਿੰਦੈ
ਅੱਛਾ-ਅੱਛਾ
ਓ ਫਿਰ ਘੱਟ ਤੋਂ ਘੱਟ ਗਰਮ ਹੁੰਦਾ। ਹੁਣ ਛੱਤ ਤੇ ਵਾਈਟ ਪੇਂਟ ਹੋਇਆ ਹੋਏਗਾ ਨਾ ਚੂਨਾ ਹੋਇਆ ਹੋਏਗਾ ਛੱਤ ਕਮ ਤੋਂ ਕਮ ਦੋ ਚਾਰ ਡਿਗਰੀ ਦਾ ਫ਼ਰਕ ਪੈ ਜੇਗਾ। ਗਟ ਗਟ ਤ ਪੈਗੀ।
ਹੂੰ-ਹੂੰ
ਚਲੋ ਏਕਰਨ ਦੇ ਬਾਵਜੂਦ ਵੀ ਤੁਹਾਡਾ ਮੰਨ ਲੌ ਮੌਸਮ ਜੋ ਹੈ ਹੱਲ ਨਹੀਂ ਹੁੰਦੀ ਸਮੱਸਿਆ ਫੇਰ ਤੁਸੀਂ ਨੈਕਸਟ ਨੈਕਸ ਹੈਗਾ ਕੂਲਰ
ਅੱਛਾ। ਹਾਂਜੀ-ਹਾਂਜੀ
ਤੇ ਕੋਲਰ ਦਾ ਵੀ ਨਾ ਜਿਸ ਜਦ ਤੱਕ ਮੌਸਮ ਡਰਾਈ ਹੈਗਾ ਡਰਾਈ ਮਤਲਬ ਜੋ ਜਿਸ ਤਰ੍ਹਾਂ ਅਪ੍ਰੈਲ ਵਿੱਚ ਗਰਮੀ ਹੋ ਜਾਂਦੀ ਸ਼ੁਰੂ ਹਨਾ। ਅਪ੍ਰੈਲ, ਮਈ, ਜੂਨ ਏ ਹੁੰਦੇ ਆ ਡਰਾਈ ਸੁੱਕੀ ਗਰਮੀ ਪੈਂਦੀ ਐ
ਹਾਂਜੀ-ਹਾਂਜੀ
ਤੇ ਜਦੋਂ ਡਰਾਈਨੈਸ ਹੁੰਦੀ ਐ ਤਾਂ ਫਿਰ ਕੂਲਰ ਵਾਟਰ ਕੂਲਰ ਕੰਮ ਕਰਦਾ ਮਤਲਬ ਏਅਰ ਕੂਲਰ ਜਿਹਨੂੰ ਬੋਲਦੇ ਐ ਤੇ ਇਹਦੇ ਚ ਪਾਣੀ ਆਲਾ ਪੰਪ ਹੁੰਦਾ ਓ ਪਾਣੀ ਸ ਓਦੀ ਸਾਈਡਾਂ ਤੇ ਫੋ ਓ ਲੱਗੇ ਹੁੰਦੇ ਕੁਸ਼ਨ ਲੱਗੇ ਹੁੰਦੇ ਐ ਪਾਣੀ ਉਦੇ ਚ ਪੈਂਦਾ ਹੋਰ ਹਵਾ ਠੰਡੀ ਹਵਾ ਪਾਣੀ ਦੇ ਰਾਹੀਂ ਛਨ ਕੇ ਨਾ ਬੁਛਾਰਾਂ ਪੈਂਦੀਆਂ ਕੂਲਰ ਦੇ ਨਾਲ। ਅਤੇ ਠੰਡਕ ਮਹਿਸੂਸ ਹੁੰਦੀ ਏ ਕਿਉਂਕਿ ਮੌਸਮ ਡਰਾਈ ਹੈ ਲੇਕਿਨ ਜਿਸ ਇਸ ਤਰ੍ਹਾਂ ਈ ਜੁਲਾਈ ਦੇ ਸ਼ੁਰੁਆਤ ਵਿੱਚ ਹੀ ਨਾ ਮੌਸਮ ਹੋਮਸ ਸ਼ੁਰੂ ਹੋ ਜਾਂਦੀ ਹੈ ਜਦੋਂ ਮੌਸਮ ਬਰਸਾਤੀ ਹੋ ਜਾਏ ਨਾ ਬਾਰਸ਼ਾ ਸਾਵਨ ਭਾਦੋਂ ਲੱਗ ਗਿਆ ਅਤੇ ਫਿਰ ਕੂਲਰ ਕੰਮ ਨਹੀਂ ਕਰਦਾ ਫਿਰ ਕੁਲਰ ਕੰਮ ਤਾਂ ਕਰਦਾ ਲੇਕਿਨ ਉਹਦਾ ਜੋ ਵਾਟਰ ਵਾਲਾ ਫੰਕਸ਼ਨ ਹੈ ਨਾ ਪੰਪ ਬੰਦ ਕਰਨਾ ਪੈਂਦਾ ਹਾਂ ਨਹੀਂ ਤਾਂ ਉਹ ਦੀ ਹੋਮਸ ਹੋਮਸ ਪਹਿਲਾਂ ਹੀਂ ਇਨੀ ਜ਼ਿਆਦਾ ਹੁੰਦੀ ਏ। ਕੂਲਰ ਚਲਾਓਗੇ ਵਿਦ ਵ ਉਹਦੇ ਨਾਲ ਕੀ ਹੋਏਗਾ ਹੋਮਸ ਹੋਰ ਜ਼ਿਆਦਾ ਹੋ ਜਾਏਗਾ ਬੜੇ ਫੇਰ ਚਿਪ ਚਿਪਾਪਨ ਜ਼ਿਆਦਾ ਹੋ ਜਾ ਜਗਾ ਇਹ ਧਿਆਨ ਰੱਖਣ ਵਾਲੀ ਗੱਲ ਏ।
ਬਿਲਕੁਲ ਜੀ ਹਾਂ।
ਦੇਖੋ ਕੂਲਰ ਲਗਾਉਣ ਦਾ ਵੀ ਤਰੀਕਾ ਏ ਤੁਸੀਂ ਅਗਰ ਕਮਰੇ ਚ ਕੂਲਰ ਲਗਾਇਆ ਏ ਨਾ ਤੇ ਕੋਸ਼ਿਸ਼ ਕਰੋ ਕਿ ਉਹ ਕਮਰੇ ਤੋਂ ਬਾਹਰ ਲੱਗੇ ਵਿੰਡੋ ਦੇ ਥਰੂ ਲੱਗੇ। ਮਤਲਬ ਬਾਹਰ ਦੀ ਤਾਜ਼ੀ ਹਵਾ ਕਮਰੇ ਦੇ ਅੰਦਰ ਆਏ। ਔਰ ਕਮਰੇ ਦੀ ਹਵਾ ਨਿਕ ਨਿਕਲਦੀ ਵੀ ਰਹੇ ਉਹਦੇ ਵਾਸਤੇ ਤੁਹਾਨੂੰ ਕਮਰੇ ਐਗਜਾਸਟ ਫੈਨ ਲਗਾਨਾ ਤਾਂ ਪਏਗਾ ਠੀਕ ਏ ਵੀ ਅੰਦਰ ਦੀ ਹਵਾ ਜਿਸ ਤਰ੍ਹਾਂ ਹਵਾ ਅੰਦ ਆਈ ਦੁਬਾਰਾਂ ਨਾਲ ਲੱਗੀ ਜੋ ਵੀ ਸਮਾਨ ਪਿਆ ਉਹਦੇ ਨਾਲ ਲੱਗ ਕੇ। ਉਹ ਹਵਾ ਦਾ ਟੈਂਪਰੇਚਰ ਵੱਧ ਜਾਂਦਾ। ਗਰਮ ਹੋ ਜਾਂਦੀ ਏ ਉਹ ਫਿਰ ਐਜਸਟ ਨਾਲ ਬਾਹਰ ਨਿਕਲ ਸਰਕਲ ਬਣਿਆ ਰਹੇ। ਠੰਡੀ ਹਵਾ ਅੰਦਰ ਆਏ ਗਰਮ ਹਵਾ ਨਿਕਲ ਨਿਕਲਦੀ ਰਹੇ। ਤੇ ਇਹਦੇ ਨਾਲ ਕੂਲਰ ਅੱਛਾ ਕੰਮ ਕਰੇਗਾ ਲੇਕਿਨ ਤੁਹਾਡਾ ਕਮਰਾ ਬਿਲਕੁਲ ਬੰਦ ਪਿਆ। ਤੁਸੀਂ ਅੰਦਰ ਹੀ ਕੂਲਰ ਰੱਖਿਆ ਹੋਇਆ ਹੈ। ਉਹ ਫੇਰ ਗੱਲ ਨੀ ਬਣਦੀ।
ਹਾਂ ਇਹ ਤਾਂ ਹੈ ਜੀ ਗਰਮੀ ਬਣੀ ਜਾਂਦੀ ਫਿਰ ਅੰਦਰ ਹੀ।
ਹਾਂ। ਮ ਅੱਛਾ ਤੁਸੀ ਚਲੋ ਤੁਹਾਡੇ ਕੋਲ ਬਜਟ ਹੈਗਾ ਮੰਨ ਲਓ। ਤੁਸੀਂ ਹੋ ਕੂਲਰ ਦਾ ਤੇ ਕੂਲਰ ਨੇ ਤੇ ਕੰਮ ਵੀ ਤੁਹਾਡਾ ਜੁਲਾਈ ਤੱਕ ਕਰਨਾ। ਹੈਣਾ, ਹੁਮਸ ਤੋਂ ਬਾਅਦ ਤੇ ਫੇਰ ਅਗਲਾ ਹੈਗਾ ਜੀ ਏ ਸੀ।
ਅੱਛਾ।
ਹੁਣ ਏਸੀ ਵਿੱਚ ਦੋ ਟਾਈਪ ਹੈਗੇ ਆ। ਅਗਰ ਤੁਹਾਡੇ ਕੋਲ ਐਸੀ ਸਪੇਸ ਹੈਗੀ ਹੈ ਕਿ ਤੁਸੀਂ ਵਿੰਡੋ ਏਸੀ ਲਵਾ ਸਕੋ। ਵਿੰਡੋ ਏਸੀ ਅਸੀਂ ਕੀ ਹੁੰਦਾ ਕਿ ਇੱਕ ਤਰਫ ਉਹ ਹੀਟ ਛੱਡੇਗਾ ਬਾਹਰ ਹੈਣਾ ਹੋਰ। ਹੰ ਕਿਉਂਕਿ ਉਹਦੇ ਚ ਹੀਟ ਛੱਡਣ ਵਾਲਾ ਯੂਨਿਟ ਔਰ ਕੂਲਿੰਗ ਛੱਡਣ ਵਾਲਾ ਯੂਨਿਟ ਕ ਇਕੱਠਾ ਹੀ ਹੁੰਦਾ ਹੈ।
ਅੱਛਾ, ਅੱਛਾ।
ਤੇ ਉਹ ਉੱਥੇ ਹੀ ਕਾਮਯਾਬ ਹੈ ਜਿੱਥੇ ਮੰਨ ਲਓ ਓਦਾ ਬਾਹਰਲਾ ਜੋ ਹੀਟ ਵਾਲਾ ਹਿੱਸਾ ਹੈ ਆਊਟਰ ਸਾਈਡ ਉਹ ਬਾਹਰ ਆ ਰਿਹਾ ਰੋਡ ਤੇ ਆ ਰਿਹਾ ਓਪਨ ਇਚ ਆ ਰਿਹਾ। ਠੀਕ ਹੈ, ਤਾਂ ਕਿ ਹੀਟ ਬਾਰ ਦੇ ਬਾਰ ਨਿਕਲ ਹੁਣ ਤੁਹਾਡਾ ਮਤਲਬ ਕਮਰਾ ਹੀ ਬੰਦ ਐ ਤੇ ਉੱਥੇ ਵਿੰਡੋ ਏਸੀ ਚੱਲੇਗਾ ਹੀ ਨਹੀਂ। ਉੱਥੇ ਚੱਲਗਾ ਸਪਲਿਟ ਏਸੀ।
ਅੱਛਾ, ਅੱਛਾ।
ਸਪਲਿਟ ਇਸ ਚ ਕੀ ਹੁੰਦਾ ਦੋ ਟੁਕੜੇ ਹੁੰਦੇ ਆ। ਸਪਲਿਟ ਮਤਲਬ ਦੋ ਅਲੱਗ ਅਲੱਗ
ਹੂੰ, ਹੂੰ।
ਮਤਲਬ ਇਹੀ ਹੈ। ਅਲੱਗ ਕਰ ਦੇਨਾ। ਉਹਦੇ ' ਚ ਆਊਟਰ ਆਊਟ ਡੋਰ ਯੂਨਿਟ ਅਲੱਗ ਹੋ ਜਾਂਦਾ ਐ। ਜਿਹੜਾ ਜਿਹੜਾ ਹੀਟ ਚ ਛੋੜਦਾ ਹੈ। ਔਰ ਇਨਡੋਰ ਯੂਨਿਟ ਜਿਦੇ ਕੂਲਿੰਗ ਨਿਕਲਦੀ ਹੈ ਉਹ ਅੰਦਰ ਲੱਗ ਜਾਂਦਾ ਹੈ। ਦੋਨੋਂ ਪਾਈਪ ਦੇ ਰਾਹੀਂ ਔਰ ਬਿਜਲੀ ਦੀ ਤਾਰਾਂ ਦੇ ਰਾਹੀਂ ਜੁੜੇ ਰਹਿੰਦੇ ਹੈ।
ਅੱਛਾ, ਅੱਛਾ।
ਠੀਕ ਹੈ। ਉਹ ਤੇ ਨੋਰਮਲੀ ਛੱਤ ਤੇ ਲੱਗਦਾ ਆਊਟਡੋਰ ਯੂਨਿਟ ਤੇ ਤੁਹਾਡਾ ਫੇਰ ਇਸ ਤਰ੍ਹਾਂ ਸਪਲਿਟ ਏ ਸੀ ਕਾਮਯਾਬ ਹੋ ਜਾਏਗਾ ਚੱਲ ਜਾਏਗਾ ਠੀਕ ਹੈ ਜੀ
ਹੂੰ
ਬਾਕੀ ਇਹ ਦੇਖੋ ਹੁਣ ਤੁਸੀਂ ਆਪਣਾ ਬਜਟ ਦੇਖ ਲਓ ਤੇ ਜੋ ਮੈਂ ਕਿਹਾ ਹੈ ਕਿ ਉਸ ਹਿਸਾਬ ਨਾਲ ਚਲਾਓ ਠੀਕ ਹੈ ਨਾ ਸਾਰੇ ਓਪਸ਼ਨ ਓਬਜ਼ਰਵ ਕਰੋ ਆਪਣਾ ਬਜਟ ਦੇਖੋ ਤੇ ਕੀ ਕੀ ਮਿਨੀਮਮ ਤੋਂ ਮਿਨੀਮਮ ਕਰਕੇ ਅਗਰ ਗੁਜ਼ਾਰਾ ਹੁੰਦਾ ਤੇ ਕਰ ਲੋ ਹੁਣ ਅਗਰ ਏ ਸੀ ਲੈਣਾ ਏ ਪੈਣਾ ਜਾਂ ਕੋਈ ਹੋਰ ਚੱਲ ਹੀ ਰਿਹਾ ਤੁਹਾਡਾ ਕੰਮ
ਹੂੰ ਹਾਂਜੀ ਹਾਂਜੀ ਹਾਂ ਇਹ ਵੀ ਠੀਕ ਏ ਸੀ ਵੇਖਦੇ ਚਲੋ ਫ਼ਿਰ ਹੂੰ
ਤੇ ਏ ਸੀ ਲੈਣਾ ਅੱਛੀ ਕੰਪਨੀ ਦਾ ਠੀਕ ਹੈ ਨਾ ਕਮਰੇ ਹਿਸਾਬ ਨਾਲ ਡੇਢ ਟਨ ਦਾ ਲੈ ਲੈਣਾ ਇੱਕ
ਹੂੰ ਹੂੰ ਕੋਈ ਨੀ ਕੋਈ ਨੀ
ਠੀਕ ਹੈ ਜੀ
ਠੀਕ ਹੈ ਥੈਂਕ ਯੂ ਜੀ ਓਕੇ